ਠੀ ਕਾਲ ਜੀ।
ਸਸ਼ ਸ਼੍ਰੀ ਕਾਲ ਜੀ, ਹੋਰ
ਕਿਵੇਂ ਐਂ? ਮੈਂ ਵਦ ਤੁਸੀਂ ਦੱਸੋ ਕਿਵੇਂ ਓ?
ਹਾਂਜੀ, ਮੈਂ ਵੀ ਠੀਕ ਆਂ, ਹੋਰ ਅੱਜ ਸੰਡੇ ਨੂੰ ਕੀ ਕੀਤਾ ਤੁਸੀਂ ਸਪੈਸ਼ਲ?
ਬਸ ਅੱਜ ਤਾਂ, ਰੋਜ਼ ਆਲਾ ਰੂਟੀਨ ਈ ਆ ਛੁੱਟੀਆਂ ਚ ਤਾਂ।
ਹਾਂਜੀ, ਓਹ ਤੇ ਗੱਲ ਐ, ਗਰਮੀਆਂ ਵ ਦੀ ਛੁੱਟੀਆਂ ਚ ਪਤਾ ਨੀ ਲੱਗਦਾ ਕੇ ਸੰਡੇ, ਕੇ ਮੰਡੇ, ਸਾਰੇ ਈ ਦਿਨ ਸੰਡੇ ਨੇ।
ਸਈ ਗੱਲ ਐ, ਅੱਜ ਮੈਨੂੰ ਪਤਾ ਈ ਨੀ ਸੀਗਾ ਕਿ ਅੱਜ ਸੰਡੇ ਐ। ਬਸ ਜੇ ਮੋਬੈਲ ਚੱਕਿਆ ਓਹਦੇ ਉੱਤੇ ਆਇਆ ਕੈਲੰਡਰ ਤੇ ਵੀ ਅੱਜ ਸੰਡੇ ਐ, ਮੈਨੂੰ ਫੇਰ ਪਤਾ ਲੱਗਿਆ ਓ ਹੋ ਅੱਜ ਸੰਡੇ ਐ, ਛੁੱਟੀਆਂ ਚ ਕੀ ਪਤਾ ਲੱਗਦਾ ਹੈਗਾ ਜੀ ਹੁ-ਹੁ
ਹਾਂਜੀ-ਹਾਂਜੀ, ਸਹੀ ਗੱਲ ਐ, ਹੋਰ ਅੱਜ ਕੁ ਤੁਸੀਂ ਕੁਛ ਖ਼ਾਸ ਕੀਤਾ, ਕੁਛ ਐਵੇਂ, ਜੋ ਤੁਆਨੂੰ ਲੱਗਿਆ ਹੋਏ ਕਿ ਹਾਂ ਮੈਂ ਅੱਜ ਕੁਛ ਕ ਨਵਾਂ ਕੀਤਾ।
ਨਈ ਰਾਤ ਗੋਲ-ਗੱਪੇ ਖਾਏ ਸੀ ਘਰੇ ਬਣਾ ਕੇ ਫੇਰ।
ਅੱਛਾ ਜੀ, ਹੁਂ ਚਲੋ ਵਦੀਆ। ਤੁਸੀਂ ਮੈਨੂੰ ਬਾਰ-ਬਾਰ ਗੋਲ ਗੱਪੇਆਂ ਦੀ ਯਾਦ ਦਿਲਾਂਦੇ ਓ।
ਤਾਂ ਹੀ ਤਾਂ ਮੈਂ ਯਾਦ ਕਰਾਨੀ ਆਂ, ਤੁਸੀਂ ਮੇਰੇ ਕੋਲ ਆਓ ਫਿਰ ਖਾ ਕੇ ਜਾਓ।
ਅੱਛਾ ਜੀ
ਹਾਂਜੀ, ਹੋਰ ਅੱਜ ਸੰਡੇ ਕੁਛ ਤੁਸੀਂ ਵੀ ਸਪੈਸ਼ਲ ਕੀਤਾ।
ਨਈ ਮੈਂ ਤੇ ਐਸਾ ਕੁਸ਼ ਨੀ ਕੀਤਾ ਹਾਂ ਬਸ ਅਸੀਂ ਦੁਪੈਰੀ ਜਾਮੁਨ ਖਾਏ ਸੀ ਵਾ ਪਾਜੀ ਚਾਵ ਜਾਮੁਨ ਲੈ ਕੇ ਆਏ ਸੀ ਤੇ ਓਹ ਅਸੀਂ ਖਾਏ ਸੀ। ਨਾਲੇ ਓਹ ਜੋ, ਅ ਹਾਂਜੀ-ਹਾਂਜੀ ਨਾਲੇ ਓਹ ਅੰਮ ਨੀ ਆਂਦੇ, ਛੋਟੇ ਵਾਲੇ ਅੰਮ ਜੋ ਐਵੇਂ ਜਿਧਰ ਹਾਂਜੀ-ਹਾਂਜੀ, ਓ ਖਾਏ ਸੀ ਬੜੀ ਖੱਟੀ ਜੀ ਸੀ।
ਹਾਂਜੀ, ਯਾਰ ਮੇਰਾ ਬਹੁਤ ਦਿਲ ਕਰ ਰਿਆ ਜਾਮਣ ਖਾਣ ਦਾ ਸਾਡੇ ਖੇਤਾਂ ਚ ਹੋ ਰਈ ਐ ਵੱ ਹਾਲੇ ਹਰੀਆਂ-ਹਰੀਆਂ ਨੇ ਵੱਡੀਆਂ ਨੀ ਹੋਈਆਂ।
ਅੱਛਾ ਜੀ, ਕੋਈ ਨਾ ਹੁਨ ਹਰੀ ਹੁਨੇ ਪੱਕ ਜਾਂਗੀਆਂ ਤਦ ਤੇ ਖਾਂਦੇ ਈ ਰਹਿੰਨਾ ਇੰਨੇ ਸਾਰੀਆਂ ਹੋਨਗੀਆਂ ਤੁਹਾਡੇ ਕੋਲ ਤੇ ਮੇਰੇ ਕੋਲ ਤੇ ਥੋੜੇ ਜਈਆਂ ਈ ਆਈਆਂ ਸਨ, ਹ-ਹ
ਹਾਂਜੀ। ਅੱਜ ਸੋਚਿਆ ਸੀ ਮੈਂ, ਕਜ਼ਨਸ ਆਏ ਹੋਏ ਨੇ ਨਾ ਮੇਰੀ ਮਾਸੀ ਦੀ ਕੁੜੀ, ਮੈਂ ਕਿਹਾ ਚਲ ਆਪਾਂ ਸ਼ਾਮ ਨੂੰ ਸੈਰ ਕਰਨ ਚੱਲਾਂਗੇ, ਮੈਂ ਕਿਆ ਫਿਰ ਤੋੜਕੇ ਲਿਆਵਾਂਗੇ ਖੇਤਾਂ'ਚ, ਕਹਿੰਦੀ ਦੇਖਾਂਗੇ ਕੋਈ ਗੱਲ ਨੀ।
ਹਾਂਜੀ, ਅੱਛਾ ਤੁਆਨੂੰ ਵੈਸੇ ਫਲ ਆ, ਵਿੱਚ ਕਿਹੜਾ ਫਲ ਜ਼ਿਆਦਾ ਅੱਛਾ ਲੱਗਦੈ?
ਮੈਂ ਅ, ਅੰਗੂਰ ਖਾਂਨੀ ਆਂ, ਤੇ, ਉਂ, ਹਾਂ ਆ ਅੰਮ ਵੀ ਖਾ ਲਿੱਨੀ ਆ, ਅੰਗੂਰ, ਅੰਬ ਜਾਮਣ ਵੀ ਵਦੀਆ ਲੱਗਦੀਆਂ ਨੇ, ਇਸ ਮੌਸਮ'ਚ ਮੈਨੂੰ।
ਹਾਂਜੀ, ਚਲੋ ਐ ਤੇ ਬਹੁਤ ਅੱਛੀ ਗੱਲ ਏ। ਮੈਨੂੰ ਤੇ, ਹਾਂ ਅੰਮ ਤੇ ਯਾਰ ਦੇਖੋ ਹਰ ਕਿਸੀ ਦਾ ਈ ਫੇਵਰੇਟ ਹੁੰਦਾ ਐ, ਮੈਨੂੰ ਵੀ ਬਹੁਤ ਪਸੰਦ ਏ, ਤੇ ਨਾਲੇ ਔਰ ਮੇਰਾ ਸਭ ਤੋਂ ਜ਼ਿਆਦਾ ਫੇਵਰੇਟ ਪਤਾ ਏ ਕਿਹੜਾ, ਓ ਜੋ ਤਰਬੂਜ ਨਹੀਂ ਆਂਦਾ।
ਹਾਂ-ਹਾਂ, ਤਰਬੂਜ ਤੇ ਖਰਬੂਜਾ ਦੋਨੋ ਹੀ।
ਹਾਂਜੀ, ਅਰੇ ਮੈਂ ਤਾਂ ਤੁਸੀਂ ਮੈਨੂੰ ਅਗਰ ਪੂਰੇ ਦਿਨ ਵਿੱਚ ਮੈਨੂੰ ਤੁਸੀਂ ਉਹ ਦੋ ਤਿੰਨ ਵੀ ਖਿਲਾਦੋ ਨਾ, ਮੈਂ ਤੇ ਖਾਂਦੀ ਰਵਾਂਗੀ। ਤਰਬੂਜ਼, ਮੇਰਾ ਉਹ ਬਹੁਤ ਫੇਵਰੇਟ ਐ।
ਨਹੀਂ, ਉਹਦਾ ਪਾਣੀ ਮਤਲਬ ਸਾਡੀ ਆਪਣਾ ਆਪਣੀ ਹੈਲਥ ਲਈ ਵਾਟਰ ਦੀ ਲੋੜ ਹੁੰਦੀ ਹੈ, ਪਾਣੀ ਦੀ ਲੋੜ ਹੁੰਦੀ ਹੈ ਉਹਦਾ ਆਪਣੇ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਦੇ।
ਹਾਂਜੀ, ਸਹੀ ਗੱਲ ਐ।
ਚੰਗਾ ਹੁੰਦਾ, ਉਹਦਾ ਆਪਣੀ ਸਿਹਤ ਵੀ ਬਹੁਤ ਜ਼ਿਆ
ਹਾਂਜੀ-ਹਾਂਜੀ।
ਹੋਰ ਸੁਣਾਓ, ਸੈਰ ਵਗੈਰਾ ਤੇ ਨਹੀਂ ਜਾਂਦੇ ਤੁਸੀਂ ਸ਼ਾਮ ਨੂੰ?
ਨਹੀਂ ਯਾਰ, ਮੇਰਾ ਰੋਟੀਨ ਐਵੇਂ ਬਣਿਆ ਨਹੀਂ, ਮੈਂ ਤੁਹਾਡੇ ਕੋਲੋਂ ਵੈਸੇ ਪੁੱਛਣਾ ਸੀ, ਕਿ ਤੁਸੀਂ ਸਵੇਰ ਤੋਂ ਲੈਕੇ ਸ਼ਾਮ ਤੱਕ ਤੁਹਾਡਾ ਕੀ ਦਿਨਚਰਿਆ ਰਹਿੰਦੀ ਐ?
ਅੱਛਾ, ਮੈਂ ਚਲੋ ਮੈਂ ਦੱਸਦੀ ਆ ਠੀਕ ਆ, ਦੇਖੋ। ਸਵੇਰ ਤੋਂ ਪਹਿਲਾਂ ਮੇਰੀ ਮੰਮਾ ਨੇ ਮੈਨੂੰ ਉਠਾਲਣਾ ਠੀਕ ਆ, ਫੇਰ ਮੈਂ ਉਠਾਂਗੀ ਉੱਠਣ ਸਦੈਹ ਹੀ ਮੈਨੂੰ
ਟਾਈਮ, ਨਾਲ-ਨਾਲ ਟਾਈਮ ਵੀ ਦੱਸਦੇ ਜਾਓ, ਤੁਸੀਂ।
ਚਲੋ, ਚਲੋ ਅੰਦਾਜ਼ਾ ਲਾਕੇ ਦੱਸ ਦਿਨੀਂ ਐਨ ਪੂਰਾ ਐਗਜੈਕਟ ਟਾਈਮ ਤਾਂ ਨੀ ਯਾਦ ਰਹਿੰਦਾ ਬਟ, ਅੰਦਾਜੇ ਨਾਲ ਦੱਸ ਦਿੰਨੀ ਆ, ਅੱਗੇ-ਪਿੱਛੇ, ਥੋੜਾ ਮੋਟਾ ਠੀਕ ਹੈ।
ਅ, ਕੁਛ ਛੁੱਟੀਆਂ ਦਾ ਤੁਹਾਨੂੰ ਦੱਸਦੀ ਆਂ ਰੂਟੀਨ, ਹੁਣ ਮੇਰਾ ਅੱਠ ਸਾਢੇ-ਅੱਠ ਵਜੇ ਜੇ ਮੈਂ ਉੱਠਣਾ ਹੁੰਦਾ, ਤੇ ਫੇਰ ਮੰਮੀ ਉਠਾ ਦਿੰਦੇ ਨੇ, ਤੇ ਫੇਰ ਉਸੇ ਟਾਈਮ ਮੈਨੂੰ ਬੈਡ ਤੇ ਈ ਮੈਨੂੰ ਚਾਹ ਚਾਹੀਦੀ ਹੈ, ਬਸ ਫੇਰ ਉਸ ਟਾਈਮ ਚਾਹ ਪੀਕੇ ਫੇਰ ਚਾਹ ਪੀਣ ਤੋਂ ਬਾਅਦ, ਮੈਂ ਫੇਰ ਲੇਟ ਜਾਣੈ। ਫੇਰ ਨੌ ਵਜੇ ਉੱਠਣਾ, ਨੌ ਵਜੇ ਉੱਠਕੇ ਫੇਰ ਮੇਰਾ ਰੁ ਨਾ, ਕਿ ਮੈਂ ਝਾੜੂ ਕੱਢਣਾ ਤੇ ਪੋਚਾ ਲਾਣੈ, ਮਤਲਬ ਅ, ਨੌ ਵਜੇ ਪਹਿਲਾਂ ਮੈਂ ਨਹਾਕੇ ਆਂਨੀ ਆਂ, ਅਸੀਂ ਲੱਡੂ ਗੋਪਾਲ ਰੱਖੇ ਹੋਏ ਨੇ। ਸਾਢੇ-ਨੌ ਵਜੇ ਤੱਕ ਉਹਨਾ ਨੂੰ ਨ੍ਹਵਾ-ਨੁਵੋ ਕੇ ਆਪ ਨਹਾਕੇ ਠੀਕ ਐ। ਫਿਰ ਉਸ ਤੋਂ ਬਾਅਦ, ਉਸ ਤੋਂ ਬਾਅਦ, ਫਿਰ ਮੈਂ ਝਾੜੂ ਕਰਦੀ ਆਂ। ਤੇ ਫੇਰ ਉਸ ਤੋਂ ਬਾਅਦ ਪੋਚਾ ਕਰਦੀ ਆਂ, ਤੇ ਬਸ ਇਹ ਮੇਰਾ ਗਿਆਰਾਂ ਵਜੇ ਤੱਕ ਮੇਰਾ ਰੂਟੀਨ ਮਤਲਬ ਜਿਹੜਾ ਮੈਨੂੰ ਸਫਾਈ ਵਗੈਰਾ ਦਾ ਕਰਨਾ, ਹੋਰ ਮਤਲਬ ਕੰਮ ਫਿਰ ਡਿਵਾਈਡ ਹੋ ਜਾਂ ਨਾ, ਜਿਵੇਂ ਮੰਮਾ-ਪਾ ਮੰਮਾ ਨਾਲ ਹੋ ਗਿਆ, ਤੇ ਮੇਰੇ ਸਿਸਟਰਸ ਵੀ ਆਈਆਂ ਹੋਈਆਂ ਨੇ, ਉਹਨਾਂ ਨਾਲ ਤੇ ਉਸ ਉਸ ਤੋਂ ਬਾਅਦ ਫੇਰ ਅ, ਬਸ, ਸਕੂਲ ਦਾ ਕੰਮ ਕਰਨ ਲੱਗ ਜਾਣਾ, ਥੋੜੇ ਜਿਹੇ ਟਾਈਮ, ਗਿਆਰਾਂ ਵਜੇ ਤੋਂ ਬਾਅਦ, ਸਾਢੇ ਗਿਆਰਾਂ ਬਾਰਾਂ ਵਜੇ ਮੋ ਚੱਕ ਦੇਣੀ, ਥੋੜਾ ਜਿਹਾ ਟਾਈਮ ਠੀਕ ਹੈ, ਫੇਰ ਅੱਧਾ, ਘੰਟਾ ਕੰਮ ਕਰਨ ਤੋਂ, ਬਾਅਦ ਕਾਪੀ ਰੱਖ ਦੇਣੀ ਫੇਰ ਫੋਨ ਚੱਕ ਲੈਣਾ।
ਹੁੰ, ਅੱਛਾ।
ਬਾਰਾਂ ਵਜੇ, ਫੋਨ ਚੱਕ ਕੇ ਫੇਰ ਅਜ, ਕਦੇ ਫੋਨ ਦੇਖ ਲਿਆ ਫੇਰ। ਮਤਲਬ, ਇੱਕ ਇੱਕ ਡੇਢ ਵਜੇ ਸੌ ਪੈ ਜਾਣਾ, ਤੇ ਫੇਰ ਤਿੰਨ ਵਜੇ ਉੱਠਣਾ।
ਤੇ ਤੁਸੀਂ ਨਾਸ਼ਤਾ ਨਹੀਂ ਕਰਦੇ, ਨਾ ਰੋਟੀ ਖਾਂਦੇ ਹੋਰ ਦੁਪਹਿਰੀ
ਉਹ ਸੋਰੀ-ਸੋਰੀ, ਸੋਰੀ- ਮੇਰੀ, ਰੋਟੀ ਰੈਗੀ। ਸੋਰੀ, ਅ ਝਾੜੂ ਪੋਚ। ਝਾਰੂ ਪੋਚੇ ਤੋਂ, ਪਹਿਲਾਂ ਮੇਰੀ ਰੋਟੀ ਆਉਂਦੀ ਏ।
ਅੱਛਾ ਜੀ।
ਉਹ ਯਾਰ, ਸਾਰੀ ਮੈਂ ਭੁੱਲ ਗਈ ਰੋਟੀ, ਕੋਈ ਸਕੂਲ ਜਾਂਦੇ ਆ, ਸਕੂਲ ਵਾਲੇ, ਟਾਈਮ ਤਾਂ ਮੈਂ ਨੀ ਖਾ ਕੇ ਜਾਂਦੀ ਸਵੇਰੇ ਫਿਰ, ਲੰਚ ਹੁੰਦਾ ਨਾ, ਸਕੂਲ ਚ ਫਿਰ ਲੰਚ ਕਰਦੀ ਆ, ਤਾਂ ਮੈਂ ਓ ਭੁੱਲ ਗਈ ਸੀ।
ਅੱਛਾ ਜੀ, ਕੋਈ ਨਹੀਂ, ਕੋਈ ਨਹੀਂ।
ਫੇਰ, ਤਿੰਨ ਵਜੇ ਉੱਠਣਾ ਦੁਪਹਿਰ ਠੀਕ ਹੈ, ਫਿਰ ਉੱਠਣਾ, ਫੇਰ ਤਿੰਨ ਵਜੇ ਦੀ ਚਾਹ ਚਾਹੀਦੀ ਹੈ ਦੁਪੈਰ ਦੀ ਮੈਨੂੰ ਫੇਰ, ਉਹ ਚਾਹ ਪੀ ਕੇ ਉਸ ਤੋਂ ਬਾਅਦ। ਲਾ ਲੋ, ਆਪਣਾ ਮਾੜਾ ਮੋਟਾ ਜਿਵੇਂ, ਕਜ਼ਨਸ ਆਏ ਹੋਏ ਨੇ, ਹੈਨਾ, ਅਪਣੇ ਸਿਬਲਿੰਗਸ ਨਾਲ ਖੇਡਣਾ ਮਸਤੀ ਮਜ਼ਾਕ ਕਰਨੀ, ਬਸ ਫੇਰ, ਉਸ ਤੋਂ ਬਾਅਦ ਦਾ, ਮੇਰਾ ਫਿਕਸ ਟਾਈਮਿੰਗ ਨੀ ਹੈ ਹੁਣ ਜਿਵੇਂ ਆਏ ਹੋਏ ਨੇ ਕਦੇ, ਇਹਨਾਂ ਨਾਲ ਸੈਰ ਕਰਨ ਚਲ ਗਏ ਹੈਨਾ, ਬਾਹਰ ਅੰਦਰ ਹੋ ਆਏ ਉਹ ਅਲੱਗ ਗੱਲ ਹੈ, ਉਹ ਮੇਰੇ, ਰੂਟੀਨ ਦੇ ਵਿੱਚ ਨੀ ਆਦਾਂ
ਹੁੰ।
ਬਸ ਫੇਰ, ਸਾਰਾ ਟਾਈਮ ਐਵੇਂ, ਹੀ ਲੰਘਿਆ, ਤਿੰਨ ਸਾਢੇ ਤਿੰਨ ਵਜੇ ਤੋਂ, ਬਾਅਦ ਚਾਹ ਚੂ ਪੀਣ ਤੋਂ ਬਾਅਦ ਹੈਨਾ ਫੇਰ ਛੇ ਵਜੇ, ਅ ਮਤਲਬ ਅਸੀਂ ਤਿਆਰੀ ਕਰਨੀ, ਕਿ ਸਬਜ਼ੀ ਕੀ ਬਣਾਉਣੀ, ਜੇ ਮੇਰੇ ਕੋਈ ਹਿਸ ਹਿਸੇ ਦਾ, ਕੰਮ ਹੋਵੇ, ਫੇਰ ਮੈਨੂੰ ਮਿਲ ਜਾਂਦਾ। ਅੱਠ ਸਾਢੇ, ਅੱਠ ਵਜੇ ਤੱਕ ਰੋਟੀ ਤਿਆਰ ਹੋ, ਜੇ ਯਾ ਨੌ ਵੱਜ ਜਾਣ ਹੈਨਾ। ਤੇ, ਰੋਟੀ ਖਾਈ ਤੇ ਰੋਟੀ ਖਾਣ ਤੋਂ, ਬਾਅਦ ਬਸ ਫੇਰ, ਲੱਡੂ ਗੋਪਾਲ ਨੂੰ ਉਹਨਾਂ ਦੀ ਮਤਲਬ, ਜੋ ਵੀ ਪੂਜਾ ਵਗੈਰਾ ਹੁੰਦੀ ਕਰਕੇ ਉਹਨਾਂ ਨੂੰ, ਭੋਗ ਵਗੈਰਾ ਲਗਾ ਕੇ, ਉਹਨਾਂ ਨੂੰ ਸੁਲਾ ਕੇ ਫਿਰ ਸਾਡਾ ਸੋਣਾ ਹੋ ਜਾਂਦਾ ਏ
ਅੱਛਾ, ਮੈਂ ਸੁਣਿਆ ਹੈ, ਜੀਵੇੈਂ ਲੱਡੂ ਗੋਪਾਲ ਜੀ, ਮਤਲਬ ਕਾਹਣਾ ਜੀ ਨਾ ਕ੍ਰਿਸ਼ਨ ਜੀ, ਤੇ ਉਹਨਾਂ ਨੂੰ ਮਤਲਬ, ਐਵੇਂ, ਭੋਗ ਜਦ ਲਗਾਉਂਦੇ ਹੋ, ਤੁਸੀਂ ਲੋਕ ਤੇ ਉਹ, ਉਹਦੇ ਵਿੱਚ ਤੁਸੀਂ ਲੋਕ ਪਿਆਜ ਵਗੈਰਾ ਨਹੀਂ ਪਾਂਦੇ ਨਾ।
ਨਹੀਂ, ਮਤਲਬ। ਪਿਆਜ ਤੇ ਲਹਿਸੁਣ ਦਾ, ਭੋਗ ਨੀ ਲੱਗਦਾ, ਉਹਨਾ ਮਤਲਬ, ਮੈਂ ਤੁਹਾਨੂੰ ਦੱਸਾਂ ਇੱਕ ਗੱਲ ਕਿ, ਮਤਲਬ ਜਿਵੇਂ ਸਾ ਸਾਡੀ ਸਬਜ਼ੀ ਬਣੇਗੀ, ਨਾ ਤੇ ਲੱਡੂ ਗੋਪਾਲ ਜੀ, ਵਾਸਤੇ ਸਬਜ਼ੀ ਅਲੱਗ ਨਿ ਕਲੇਗੀ, ਬਿਨਾ ਲਹਿਸਣ ਪਿਆਜ ਤੋਂ
ਅੱਛਾ ਜੀ।
ਹਾਂਜੀ, ਉਹਨਾਂ ਦੀ ਸਬਜ਼ੀ, ਅਲੱਗ ਨਿਕਲ ਕੇ। ਉਹਨਾਂ ਨੂੰ ਭੋਗ ਲੱਗੂਗਾ, ਤੇ ਸਾਡੀ ਸਬਜ਼ੀ ਦੇ ਵਿੱਚ ਜੇ ਲਸਣ, ਪਿਆਜ ਪੈਣਾ ਹੋਊਗਾ। ਤਾ ਪਾਵਾਂਗੇ, ਜੇ ਨਹੀਂ ਪੈਣਾ ਹੋਏਗਾ, ਓਸ ਦਿਨ ਤੇ ਨਹੀਂ ਪਾਵਾਂਗੇ।
ਹੂੰ।
ਫੇਰ ਸਾਡੇ, ਜਿਵੇਂ ਆਟਾ ਹੁੰਦਾ ਨਾ, ਸਾਡੇ ਆ ਆਟੇ ਦੇ ਵਿੱਚੋਂ ਪੈਹਲੀਆਂ ਦੋ ਰੋਟੀਆਂ, ਲੱਡੂ ਗੋਪਾਲ ਜੀ ਦੀਆਂ ਨਿਕਲਦੀਆਂ ਨੇ, ਓਨਾਂ ਦੇ ਨਾਮ ਤੇ
ਹੂੰ, ਕਿੰਨੀ ਅੱਛੀ ਗੱਲ ਹੈ ਨਾ, ਕਿ ਏਹੀਓ। ਤੇ ਏਹੀਉ ਤੇ ਭਾਰਤੀ ਸੰਸਕ੍ਰਿਤੀ ਹੈ, ਸਾਡੀ ਕਿ ਅਸੀਂ ਅ ਪੈਹਲੇ ਆਪਣੇ ਪਰਮਾਤਮਾ ਵਾਸਤੇ, ਹਰ ਚੀਜ਼ ਪੈਹਲੇ ਕਰਦੇ ਹਾਂ, ਓਦੇ ਬਾਅਦ ਫੇਰ ਅਪਨਾ ਸੋਚਦੇ ਹਾਂ।
ਬਸ ਓਹੀ ਇੱਕ ਸਾਡਾ ਛੋਟਾ ਜਿਹਾ, ਮੰਦਰ ਐ, ਹਲੇੇ ਤਾਂ ਉਸ ਮੰਦਰ ਦੇ ਵਧੀਆ ਵਾਈਬ ਆਂਦੀ ਆ, ਜਦ ਮਾੜਾ ਮੋਟਾ ਹੋਵੇ ਨਾ, ਕਿ ਅੱਜ ਥੋੜਾ ਜਿਹਾ ਮੂੜ ਔਫ ਲੱਗ ਰਿਹਾ ਯਾਂ ਕੁੱਝ ਵੀ ਤੇ ਮੰਦਰ ਮੂਰੇ ਜਾ ਕੇ ਬੈਠ ਜਾਂਨੀ ਆਂ, ਬਸ ਥੋੜੀ ਬੋਤ ਲੱਡੂ ਗੋਪ ਪਾਲ ਨਾਲ ਗੱਲਾਂ ਮਾਰੀਆਂ ਬਸ, ਸਾਰਾ ਮੂਡ ਫਰੈਸ਼ ਫੇਰ
ਹਾਂਜੀ, ਸਹੀ ਗੱਲ ਹੈ।
ਤੁਸੀ ਦੱਸੋ? ਥੋਡਾ ਰੂਟੀਨ।
ਮੇਰਾ ਰੋਟੀਨ ਤੇ ਕੁੱਛ ਐਸਾ ਹੈ, ਖ਼ਾਸ ਤੇ ਨਹੀਂ ਹੈ ਹਾਂ, ਪਰ ਏ ਹੈ ਕਿ ਜਿਵੇਂ ਸਵੇਰੇ ਤੁਸੀਂ ਆਖ ਖਿਆ, ਕੇ ਉੱਠਣਾ
ਹੂੰ।
ਏਨੇ ਵਜੇ ਤੇ ਮੈਂ ਵੀ ਐਵੇਂ ਅੱਠ, ਸਾਡੇ ਅੱਠ ਉੱਠ ਜਾਂਨੀ ਆਂ। ਔਰ ਫੇਰ, ਓਹਦੇ ਬਾਦ ਮੇਰਾ ਵੀ ਕੰਮ ਐਵੇਂ, ਮਤਲਬ ਝਾੜੂ ਪੋ ਚਾ ਕਰਨ ਦਾ ਹੈ, ਔਰ ਫੇਰ ਓਦੇ ਬਾਅਦ ਮਤਲਬ, ਓ ਜੋ ਤੁਸੀਂ ਆਖਿਆ ਨਾ, ਬੈਡ-ਟੀ ਜੋ ਤੁਹਾਨੂੰ ਮਿਲ ਜਾਂਦੀ ਹੈ, ਓ ਸਭ ਤੇ ਮੈਂ ਨਹੀਂ ਆਉਦਾ, ਮੈਂ ਨਹੀਂ ਪੀਂਦੀ ਐ, ਸਭ ਤੇ ਐਏਗੀ, ਫੇਰ ਉਹਦੇ ਬਾਅਦ ਦਿਨ ਦੀ ਸ਼ੁਰੂਆਤ, ਪੈਲੇ ਝਾੜੂ ਪੋਚ ਚੇ ਨਾਲ ਕਰਦੀਆਂ, ਹਾਂ ਫੇਰ ਓਦੇ ਬਾਅਦ ਨਹਾਨਾ ਸ਼ੁਰੂ ਕਰਦੀਆਂ, ਹਾਂ ਫੇਰ ਮੈਂ ਥੋੜ੍ਹੀ ਮਤਲਬ, ਮੰਮੀ ਪਾਪਾ ਵਾਸਤੇ ਚਾਹ ਰੱਖ ਦਿੰਦੀ ਹਾਂ। ਫੇਰ, ਮੈਂ ਨਾਣ ਤੋਂ ਬਾਅਦ ਫੇਰ ਮੈਂ ਥੋੜ੍ਹਾ ਜਿਵੇਂ ਪਾਠ ਪੂਜਾ ਜੋ ਵੀ ਹੁੰਦਾ ਹੈ, ਓ ਕਰਦੀਆਂ। ਫੇਰ ਹੁੰਦਾ ਹੈ, ਬ੍ਰੇਕਫਾਸਟ ਦਾ ਟਾਈਮ, ਮਤਲਬ ਨਾਸ਼ਤੇ ਦਾ ਟਾਈਮ, ਤੇ ਓਹਦੇ ਵਿੱਚ ਫ਼ਿਰ ਥੋੜਾ ਬੋਤ, ਜਿਵੇਂ ਕਦੀ ਪੋਹਾ ਹੋ ਗਿਆ ਕਦੀ ਕੁਛ ਨੀ ਤਾਂ ਵੈਸੇ, ਜ਼ਿਆਦਾਤਰ ਪਰੌਠੇਂ ਹੀ ਬਣਦੇ ਨੇ, ਸਾਡੇ ਪੰਜਾਬੀਆਂ ਵਿੱਚ ਤੇ। ਅਸੀਂ ਪੰਜਾਬੀ ਪਰਾਂਠੇ ਦੇ ਹੀ ਸ਼ੌਕੀਨ ਹਾਂ। ਤੇ ਹਾਂਜੀ, ਫੇਰ ਓਹਦੇ ਬਾਅਦ ਦੁਪਹਿਰ ਦਾ ਤੇ ਅਸੀਂ ਜ਼ਿਆਦਾਤਰ ਛੋੜ ਹੀ ਦਿੰਦੇ ਹਾਂ, ਕਿਉਂਕਿ ਕਿ ਸਾਡਾ ਨਾਸ਼ਤਾਂ ਹੀ, ਬਾਰਾਂ ਇੱਕ ਵਜੇ ਹੁੰਦਾ ਹੈ।
ਹਾਂ-ਹਾਂ, ਹੁਣ ਦਾ ਕਈਆਂ ਦਾ ਲੇਟ ਹੋ ਜਾਂਦਾ, ਹਾਂਜੀ।
ਹਾਂਜੀ, ਤੇ ਫੇਰ ਓਹਦੇ ਬਾਦ ਸ਼ਾਮੀ ਥੋੜ੍ਹੀ ਬੋਤ ਚਾਹ ਵ ਵਗੈਰਾ ਹੋ ਗਈ, ਤੇ ਨਾਲੇ ਅਸੀਂ ਸਨੈਕਸ ਦੇ ਤੌਰ ਤੇ ਵੀ, ਅਸੀਂ ਥੋੜ੍ਹਾ ਜਿਵੇਂ ਮਖਾਨੇ ਹੋ ਗਏ, ਯਾ ਫਿਰ ਨਹੀਂ ਹੋਇਆ ਤਾਂ ਕੁਛ ਵੀ ਨਹੀਂਲੈਂਦੇ, ਅਗਰ ਹੈ ਤਾਂ ਫੇਰ ਥੋੜ੍ਹਾ ਬੋਤ ਐਵੇਂ ਨਮ ਨਮਕੀਨ ਹੋ ਗਈ ਐ, ਏ ਸਭ ਖਾ ਕੇ ਓਦੇ ਬਾਦ ਫੇਰ ਰਾਤ ਦੀ ਰੋਟੀ ਦਾ ਸੋਚਦੇ ਹਾਂ, ਬਸ ਇਹੀਓ ਹੈ। ਔਰ ਫੇਰ, ਓ ਖਾ ਕੇ ਸੋ ਜਾਂਦੇ ਆ।
ਵਧੀਆ ਐ, ਠੀਕ ਹੈ, ਰੂਟੀਨ ਤਾਂ
ਹਾਂਜੀ ਠੀਕ ਹੈ, ਪਰ ਇਹ ਕਿ ਇਸ ਰੋਟੀਨ ਵਿੱਚ ਸਾਡੀੇ ਕੋਈ ਸੈਰ ਵਗੈਰਾ ਤੇ ਨਹੀਂ ਹੈ। ਅਸੀਂ ਮਤਲਬ ਘਰ ਹੀ ਰਹਿੰਦੇ ਹਾਂ ਜ਼ਿਆਦਾਤਰ।
ਹਾਂ ਸੈਰ ਤਾਂ ਮੇਰੇ ਵੀ ਰੂਟੀਨ ਵਿੱਚ ਨਹੀਂ ਹੈਗੀ, ਉਹ ਤਾਂ ਮਤਲਬ ਐਵੇਂ ਹੀ ਆ ਕਿ ਕਦੇ ਕਦੇ ਜੇ ਕਿਸੇ ਨਾਲ ਕਦੇ ਮੂਡ ਬਣੇਆ ਸਾਡੇ ਮਤਲਬ ਐਵੇਂ ਨਾ ਕੋਠੇ ਖੁੱਲ੍ਹੇ ਨੇ, ਆਸ ਪਾਸ ਦੇ ਕੋਠੇ ਵੀ ਆਸ ਪਾਸ ਖੇਤ ਵਗੈਰਾ ਨੇ ਹਨਾ, ਤੇ ਕੋਠੇ ਤੇ ਜਾਂਦੇ ਆ ਉੱਥੇ ਹੀ ਫਰੈਸ਼ ਏਅਰ ਆਉਣ ਲੱਗ ਜਾਂਦੀ ਆ ਉੱਥੇ, ਮਤਲਬ ਵਧੀਆ ਫੀਲ ਹੋਣ ਲੱਗ ਜਾਂਦਾ ਤੇ ਸਾਨੂੰ ਮਤਲਬ ਸੈਰ ਕਰਨ ਲਈ ਬਾਹਰ ਜਾਣ ਦੀ ਲੋੜ ਤਾਂ ਪੈਂਦੀ ਨੀ। ਆ ਜਿਵੇਂ ਮਤਲਬ ਕਈ ਲੋਕ ਅ ਰਿਸ਼ਤੇਦਾਰ ਆਏ ਹੋਏ ਹੋਣ ਉਹਨਾਂ ਦਾ ਵੀ ਸਾਧਨ ਘਰ ਚ ਰਹਿਣਾ ਹੋ ਜਾਂਦਾ ਨਾ ਤਾਂ ਫੇਰ ਉਹਨਾਂ ਨਾਲ ਬਾਹਰ ਚਲੇ ਜਾਂਦੇ ਆ ਕੁਛ ਟਾਈਮ
ਹਮਮਮਮਮ ਚਲੋ ਤੁਹਾਡੇ ਨਾਲ ਗੱਲ ਕਰਕੇ ਬੋਤ ਅੱਛਾ ਲੱਗਿਆ।
ਮੈਨੂੰ ਵੀ ਤੁਹਾਡੀ ਆਵਾਜ਼ ਬੋਤ ਜਿਆਦਾ ਵਧੀਆ ਹੈ।
ਚਲੋ ਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।